ਹੈਲੋ
ਹੈਲੋ ਜੀ, ਸਤਿ ਸ੍ਰੀ ਅਕਾਲ
ਕਿਵੇਂ ਉਹ ਵਧੀਆ ਸਾਰੇ
ਹਾਂਜੀ-ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ
ਹਾਂਜੀ, ਮੈਂ ਵੀ ਵਧੀਆ ਬਸ ਹੁਣ ਕਿਸੇ ਕੰਮ ਨੂੰ ਹੱਥ ਪਾਉਣੇ ਹੂੰ-ਹੂੰ, ਬਸ ਹੁਣ ਕਿਸੇ ਕੰਮ ਨੂੰ ਹੱਥ ਪਾਉਂਦੇ ਤੇ ਹੋਰ ਕੀ
ਨਾ-ਨਾ, ਉਹ ਦੱਸ ਤੇ ਕੱਲ ਸਿਰ ਜਿਹਾ ਧੋਤਾ ਸੀਗਾ ਤੇ ਉਸ ਤੋਂ ਬਾਅਦ ਵਾਏ ਨੀ ਮੁੜ ਕੇ ਉਹੀ ਬਣ
ਮੈਨੂੰ ਲੱਗਦਾ ਤੁਸੀਂ ਐਲੋਵੇਰਾ ਦੱਸ ਰਹੇ ਸੀ। ਐਲੋਵੇਰਾ ਲਾਇਆ ਤੁਸੀਂ ਬਾਲਾਂ ਤੇ ਕਿਵੇਂ ਲਾਇਆ ਉਹਨੂੰ ਤਰੀਕਾ ਕੁੱਛ
ਤੇ ਨਾ ਮਾੜੇ ਜੇ ਥੋੜੇ ਕਲੱਸਚਰ ਜੇ ਵੀ ਲੈ ਕੇ ਆਈਆਂ ਵੀ ਗਰਮੀ ਹੈਗੀ ਨਾ ਵੀ ਗਰਮੀ ਚ ਵਾਲ ਵੱਢਦੇ ਬਹੁਤ ਆ ਤੇ ਉਹਦੇ ਕਰਕੇ ਕਲਚਰ ਕਲੁਚਰ ਲਾਣ ਵੀ ਚਾਹੀਦਾ ਵੀ ਕੁਸ਼ ਤੇ ਇਹ ਮਾੜਾ ਦੇ ਵਿੱਚ ਬੈਠ ਦੋਵੇਂ ਟੁੱਟ ਜਾਂਦੇ ਨੇ ਤਾਂ ਸਾਰਾ ਕੁਛ ਕਰ ਕਰਾ ਕੇ ਕੱਲ ਲਿਆ ਲੈ ਕੇ ਆਈਆਂ ਏਨੂੰ ਉਹੀ ਲਾ ਕੇ ਵੇਖ ਰੀ ਹੀ ਸੀ ਵੀ ਕਿਵੇਂ ਜੱਚ ਰੇ ਕਿ ਨੀ ਜੱਚ ਰੇ ਵਾਂਹਾਂ ਤੇ
ਮੈਂ ਤੇ ਇਹ ਹੀ ਕਹਿ ਰਹੀ ਸੀ ਕਿ ਮੇਰੇ ਤਾਂ ਬਾਲ ਪੱਟ ਦਿੰਦੇ ਨੇ ਕਲਚਰ ਜੜ੍ਹਾਂ ਤੋਂ ਮੈਨੂੰ ਤਾਂ ਵਧੀਆ ਨੀ ਲੱਗਦਾ ਕਲਚਰ ਮੇਰੇ
ਤੁਸੀਂ ਤੁਸੀਂ ਥੋੜਾ ਠੀਕ ਤਰ੍ਹਾਂ ਲਾਇਆ ਕਰੋ ਨਾ ਤੁਸੀਂ ਬਾਲ ਬੂਜਾ ਕਰਕੇ ਨਾ ਲਾਇਆ ਕਰੋ ਮਲਬ ਮੈਂ ਸਮਝ ਗੀ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਹ ਚੀਜ਼ ਨਾ ਮੇਰੇ ਨਾਲ ਹੀ ਹੁੰਦੀ ਐ ਤੁਸੀਂ ਜੇ ਵਾਲਾਂ ਅਹ ਕਾਸ਼ੀ ਕਰਕੇ ਨਾ ਲਾਓ ਨਾ ਵਾਲਾਂ ਦੇ ਵਿੱਚ ਵਾੜ ਕੇ ਫੇਰ ਮਾੜਾ ਠੀਕ ਰਹੁਗਾ
ਅੱਛਾ-
ਤੇ ਵਾਲਾਂ ਚ ਕੱਸ ਪਾਉਂਗੇ ਨਾ ਮੂਰੀ ਫੇਰ ਉਹ ਤਾਂ ਖਿੱਚਦੇ ਆ ਦਰਦ ਕਰਦੇ ਆ ਬਹੁਤ ਜ਼ਿਆਦਾ ਇਹ ਚੀਜ਼ ਮੇਰੇ ਨਾ ਹੀ ਬਹੁਤ ਹੁੰਦੀ
ਫਿਰ ਹੁਣ ਤੁਸੀਂ ਕਿਵੇਂ ਕਰਦੇ ਓ
ਤਾਂ ਮੈਂ ਤਾਂ ਵੇਖ ਕੇ ਹੀ ਮਤਲਬ ਲਾਉਂਨੀ ਆਂ ਕਿਉਂਕਿ ਸਿਰ ਦੁਖਣ ਲੱਗ ਜਾਂਦਾ ਬਾਅਦ ਚ ਬਹੁਤ ਦੇਰ ਲਾਈ ਰੱਖੋ ਨਾ ਇਹਨੂੰ
ਹਮ- ਮੈਂ ਤਾਂ ਲਾਉਂਦੀ ਨੀ ਮੇਰੇ ਲ ਤਾਂ ਸਕਰੰਚੀ ਆ ਮੈਂ ਤਾਂ ਜੂੜਾ ਬਣਾ ਕੇ ਸਕਰੰਚੀ ਪਾ ਦਿੰਨੀ ਆ
ਹਾਂ ਪਰ ਕੋਈ ਨੀ ਵਰਤ ਕੇ ਦੇਖ ਲਿਆ ਕਰੋ ਇਨਾ ਵੀ
ਮੈਂ ਇੱਕ ਨਾ ਦਸ ਰੁਪਏ ਦਾ ਕਲੇਚਰ ਲੈ ਕੇ ਆਈ ਸੀ ਮਸਿਆਣਾ ਸਹਿਬ। ਇੰਨਾ ਪਿਆਰਾ ਜਿਹੜਾ ਬਹੁਤ ਜਿਆਦਾ ਟਰੈਂਡਿੰਗ ਹੈ ਉਹ ਲੈ ਕੇ ਆਈ ਸੀ ਹਾਂ ਦੱਸ! ਰੁਪਏ ਦਾ ਕਲਚਰ ਇੰਨਾ ਜ਼ਿਆਦੇ ਕ ਚੱਲਿਆ ਉਹ ਹਲੇੇ ਵੀ ਪਿਆ ਮੇਰੇ ਕੱਪ ਚ
ਛੋਟੇ ਵਰਤਿਆਂ ਕਰੋ ਜਿਹੜੇ ਬਾ ੇ ਤੁਹਾਨੂੰ ਨਾ ਖੱਜਲ ਚ ਨਾ ਪਾਉਣ ਤੇ ਛੋਟੇ ਜਦੋਂ ਵਰਤੋਂਗੇ ਨਾ ਉਹ ਬੀ ਕੱਸ ਵੀ ਨੀ ਪਾਉਂ
ਬਿਲਕੁਲ ਨਿਕਾ ਜਿਹਾ ਸੀ ਉਹ ਬਹੁਤ ਵਧੀਆ ਸੀਗਾ ਹੋਰ ਸੁਣਾਓ
ਇੰਨਾ ਕਤਾ ਚੱਲਦਾ ਈ ਆ
ਹਮ ਹ ਹ
ਕੋਈ ਗੱਲ ਨੀ ਹੋਰ ਸੁਣਾਓ ਵਾਲਾਂ ਦਾ ਧਿਆਨ ਵਗੈਰਾ ਵੀ ਰੱਖਦੇ ਰੱ ਰਖਦੇ ਹੋਗੇ ਨਾ ਤੁਸੀਂ ਬਾੜੇ ਕਿ ਨਹੀਂ।
ਯਾਰ ਮੈਂ ਮਤਲਬ ਕੀ ਕਹਿ ਸਕਦੀ ਹਾਂ ਮੈਨੂੰ ਮਲਬ ਜੇ ਤੇ ਮੈਂ ਰੱਖਣ ਤਿਆਰ ਜਾ ਮਤਲਬ! ਤਾਂ ਤਾਂ ਕਰ ਲਾਂ ਕਾਲ ਕਰ ਲਾਂ ਤੇ ਫੇਰ ਤਾਂ ਬੱਸ ਫੇਰ ਨੀ ਆਂਦਾ ਸੈੱਟ ਕੰਮ।
ਨਹੀਂ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਬਈ!
ਹਮ ਬਾਲ ਤਾਂ
ਪਰ ਨਾ ਇੱਕ ਗੱਲ ਵੀ ਹੈਗੀ ਆ ਵੀ ਇਹਨਾਂ ਦਾ ਖਿਆਲ ਨਾ ਆਪਣੇ ਜ ਬਸ ਮੈਨ ਲੱਗਦਾ ਸਕੂਲ ਕਹਿਣ ਸੀਗਾ ਜਿਹੜਾ ਰੱਖਿਆ ਜਾਂਦਾ ਸੀ ਹੋਰ ਤਾਂ ਨੀ ਕਿਤੇ ਵੀ। ਕਿਉਂਕਿ ਸਕੂਲ ਟਾਈਮ ਤੋਂ ਇਲਾਵਾ ਆਪਾਂ ਇਹਨਾਂ ਨੂੰ ਉਸ ਤੋਂ ਦੁਬਾਰਾ ਮੈਂ ਤਾਂ ਬਨ ਕੇ ਨੀ ਵੇਖਿਆ ਵਾਲ ਚੰਗੀ ਤਰ੍ਹਾਂ ਤਾਂ ਹੀ ਇਹਨਾਂ ਦਾ ਰੇੜ ਪੈਗੀਈ ਇਹਨਾਂ ਦੀ।
ਹਮ ਇੱਕ ਗੰਜਾਪਣ ਬਹੁਤ ਹੁੰਦਾ ਹੈ ਗੰਜੇ ਜਿਹੇ ਹੋ ਜਾਂਦੇ ਆ ਹਨਾ ਗੰਜੇ ਹੋ ਜਾਂਦੇ ਆ
ਨਾਲ ਹੀ ਕੁਛ ਜੇਕਰ ਮਤਲਬ ਬਾੜਾ ਮਲਬ ਤੇਲ ਵਧੀਆ ਜੀ ਧੋਤੇ ਨਾ ਤਾਂ ਐਵੇਂ ਕਰਕੇ ਬਹੁਤ ਨੁਕਸਾਨ ਹੋ ਜਾਂਦਾ ਨੇ
ਜੇ ਬਾਲਾਂ ਨੂੰਟਾਈਮ ਸਿਰ ਨਾ ਧੋਈਏ ਐਤਵਾਰ ਨੂੰ ਬਾਲ ਧੋਣੇ ਚਾਹੀਦੇ ਆ ਹਮ
ਤੇ ਮੈਨੂੰ ਐਂ ਵੀ ਤੁਹਾਨੂੰ ਲੱਗਦਾ ਵੀ ਐਤਵਾਰ ਦਿਨ ਛੋਟਾ ਬਹੁਤ ਹੁੰਦਾ
ਉਹ ਯਾਰ ਹਾਂ ਮੇਰੇ ਨਾਲ ਵੀ ਚੀਜ਼ ਹੁੰਦੀ ਆ ਮਤਲਬ ਮੈਂ ਜੇ ਮੈਂ ਤਾਂ ਹੀ ਐਤਵਾਰ ਦੇ ਦਿਨ ਨਾ ਸਿਰ ਨੀ ਧੋਣਾ ਪਸੰਦ ਕਰਦੀ ਪਰ ਪਤਾ ਕੀ ਆਪਾਂ ਸਿਰ ਤੋਂ ਹਣ ਦਾ ਸੋਚਦੇ ਹਾਂ ਫਿਰਰਾਂ ਸੋਚਦੇ ਵੀ। ਕੁੱਛ ਲਾ ਲਈਏ ਸਿਰ ਤੇ ਫਿਰ ਉਹ ਆਪਾਂ ਸਿਰ ਤੇ ਲਾ ਲੈਂਦੇ ਹਾਂ ਫਿਰ ਉਹਨਾ ਨੂੰ ਸੁਕਾਾ ਲਈਏ ਕੁੱਛ ਹੋਰ ਕੰਮ ਨੀ ਕਰ ਪਾਉਂ। ਪ੍ਰੋਡਕਟਿਵ ਨਹੀਂ ਜਾਂਦਾ ਬਿਲਕੁਲ ਵੀ। ਬਸ ਉਹ ਹੇਅਰ ਵੋਸ਼ ਡਈ ਗਿਆ ਉਹ ਤਾਂ ਬਸ ਵਾਲ ਹੀ ਧੋਤੇ ਜਾਂਦੇ ਆ ਉਸ ਦਿਨ ਤਾਂ ਉਹਨੂੰ ਪਸੰਦ ਨਹੀਂੀ। ਤਾਂ ਹੀ ਮੈਂ ਬਾਲਾਂ ਦੀ ਖਿਚਲਾੀ ਵੀ ਬਹੁਤ ਹੁੰਦੀ ਆ।
ਹਮ।
ਤੇ ਉਹ ਬਾਹਾਂ ਦੁੱਖਣ ਲੱਗ ਜਾਂਦੀਆਂ ਨੇ ਲੰਬੇ ਬਾਲ ਨੇ ਨਾ।
ਹਮ ਤੇ ਤੁਸੀਂ ਭਾਰੇ ਨੇ ਕਿ ਹਲਕੇ ਜਿਹੇ ਆ।
ਨਹੀਂ ਬਹੁਤ ਲੰਬੇ ਨੇ ਤੇ ਬਹੁਤ ਭਾਰੇ ਵੀ ਨੇ ਓਦਾਂ ਤਾਂ ਬੜੇ ਭਾਰੇ ਨੇ ਜੇ ਆਪਾ ਤੇਲ ਨਾ ਲਾਈਏ ਤਾਂ ਤਾਂ ਇੰਨੇ ਭਾਰੀ ਨੇ ਫਿਰ ਤਾਂ ਬਹੁਤੰ ਕਰਦੇ ਨੇ। ਜੇ ਮੈਂ ਤੇਲ ਲਾ ਲਾ ਚੰਗੀ ਤਰ੍ਹਾਂਛਸ ਲਾ ਅੱਛਾ। ਅ। ਯਾਰ ਉਹ ਸਿਰ ਚ ਵੀ ਨਾ ਗਰਮੀ ਮਤਲਬ ਨਾ ਪਸੀਨਾ ਆਉਂਦਾ ਸਿਰ ਨੂੰ ਵੀ।
ਹਮ ਬਹੁਤ ਤੇਲ ਵਾਲੇ ਵਾਲੇ ਚ ਜ਼ਿਆਦਾ ਹੁੰਦਾ।
ਤੇ ਮੈਂ ਤੇਲ ਲਾਉਣਾ ਬੰਦ ਕਰਤਾ ਆਆ ਤੁਹਾਨੂੰ ਦੱਸਿਆ।
ਹੂ, ਮੈਂ ਵੀ ਇਸੇ ਪਿੱਛੇ ਜਾਣਾ ਘੱਟ ਕੀਤਾ। ਕਦੇ ਕਦੇ ਬਸ ਇਸ ਤੋ ਲਗ ਗਿਆ ਜਿਹੜਾ ਲੱਗ ਗਿਆ ਉਸ ਤੋਂ ਬਾਅਦ ਤਾਂ ਵੀ ਜਾਣਾ ਛੱਡ ਤਾਂ।
ਉਵੇਂ ਨੀ ਤੇਲ ਲਾਉਣਾ ਚਾਹੀਦਾ, ਜਿਵੇਂ ਆਪਾ ਲਾਇਆ। ਉਹ ਵੀ ਐਵੇਂ ਸਿਰਨ ਹੋਣ ਤੋਂ ਬਾਅਦ ਫੇਰ ਤੇਲ ਥੱਪ ਲੈਂਦੇ ਆ। ਫਿਰ ਅਗਲੇ ਹਫ਼ਤੇ ਸਿਰ ਨਹਾਉਣਾ ਹੁੰਦਾ, ਉਹ ਪੂਰਾ ਕੈਮੀਕਲਸ ਭਰ ਜਾਂਦੇ ਨੇ ਇੰਨੇਂ ਉਹ ਤਾਂ ਸੱਟ ਹੀ ਨੀ ਬੈਠਦਾ। ਤੇਲ ਸਿਰਫ ਉਦੋਂ ਲਾਓ, ਜਦੋਂ ਮਤਲਬ ਉਹ ਮਤਲਬ ਥੋੜੇ ਤੇਲ ਨਰਿਸ਼ਮੈਂਟ ਲਈ ਹੁੰਦਾ ਨਾ। ਤੇਲ ਉਹ ਤੋਂ ਬਾਅਦ ਤਾਂ ਸਿਰਮ ਲਾਉਣਾ।
ਹਾਂ। ਮੈਂ ਵੀ ਸੁਣਿਆ ਸੀਗਾ ਵੀ ਵਾਲਾ ਨੂੰ ਨਾ ਲੋੜ ਨੀ ਹੁੰਦੀ ਤੇਲ ਦੀ ਵੀ ਇਹਨਾਂ ਚ ਨਾ ਮਤੱਲਬ ਇਹਨਾਂ ਦਾ ਆਮ ਦਾ ਓਇਲ ਹੁੰਦਾ। ਉਹਦਾ ਤੇਲ ਹੁੰਦਾ ਹਾਂ।ਫਿਰ ਉਹ ਪ੍ਰੋਟੀਨ ਮਿਲ ਸਕਦਾ ਬਈ ਨਾਖੂਨ ਹੋ ਗਏ ਆਪਣੇ ਨਹ ਹੋ ਗਏ ਤੇ ਵਾਲ ਹੋ ਗਏ ਉਹਨਾਂ ਨੂੰ ਫਿਰ ਕੈਰੇਟਨ ਪ੍ਰੋਟੀਨ ਤੋਂ ਹੀ ਮਿਲੇਗਾ। ਕਿਉਂਕਿ ਕ੍ਰਿਟੀਨ ਆਪ ਹੀ ਪ੍ਰੋਟੀਨ ਐ। ਤੇ ਉਹ ਫੇਰ ਆਪਣਾ ਜੇ ਖਾਣ ਪੀਣ ਸੈੱਟ ਹੋਊ, ਫਿਰ ਤਾਂ ਵਾਲਾਂ ਦੀ ਕੋਈ ਟੈਨਸ਼ਨ ਹੀ ਨ ਫਿ ਸਾਰੇ ਹੀ ਸੈੱਟ ਹੋ ਜਾਣਗੇ, ਸਾਰਿਆਂ ਦੇਈ
ਇੱਕ ਮੇਰੇ ਜਿਹੜੇ ਨੇਲਜ਼ ਨੇ ਨਾ ਇਹ ਬੜੇ ਉਹ ਨੇ ਕੀ ਕਹਿੰਦੇ ਹੁੰਦੇ ਨੇ ਬ੍ਰਿਟਲ ਨਹੀਂ ਹੁੰਦੇ ਬ੍ਰਿਟਲ ਉਹ ਦਾਂ ਦੇਨਾਂ ਛੋਟੀ ਹੁੰਦੀ ਨ ਉਹ ਬੜੇ ਏਦਾਂ ਉਹ ਕਰਦੀ ਸੀ ਕਿਉਂਕਿ ਸਕੂਲ ਚੈਕਿੰਗ ਹੁੰਦੀ ਸੀ। ਮੇਰੇ ਨੌ ਵੱਧੇ ਹੁੰਦੇ ਸੀ। ਤੇ ਫਿਰ ਮੈਂ ਨਾ ਐਵੇ ਵੀ ਦੰਦਾਂ ਨਾਲ ਉਹ ਕਰ ਦੀ ਹੁਦੀ ਸੀ ਇਹਨਾਂ ਨੂੰ
ਹੁਣ ਹੁੰਦੇ ਵੀਕਿ ਨਹੀਂ ਹੁੰਦੇ
ਮੇਰੇ ਨਿਲਸ ਦੀ ਗਰੋਥ ਹੁੰਦੀ ਹੈ।ਬਟ ਮੇਰੇ ਨਿਲਸ ਚ ਜਾਨ ਨੀ ਹੈਗੀ।ਲਿਫਾਫਿਆਂ ਵਰਗੇ ਨੇ
ਨਾ।ਬਈ ਇਹ ਚੀਜ਼ ਤਾਂ ਹੋਣੀ ਚਾਹੀਦੀ ਤੁਹਾਡੇ ਨੱਖੂਨਾ ਵਿਚ ਮਤਲਬ ਇਹਨਾ ਤਾਂ ਮਤਲਬ ਕਿ
ਮੁੜ ਜਾਂਦੇ ਨੇ, ਨਹੀਂ ਕੀ ਹੈ ਯਾਰ ਕੀ, ਖੂ-ਨਸ ਫਸ ਜਾਂਦੀ ਐ।
ਨਹੀਂ, ਵਧੀਆ ਤੁਸੀਂ ਮੇਰੇ ਬਾਰੇ ਕਿਓ ਹੋਉ ਕਿਤੇ ਨਾ ਕਿਤੇ
ਯਾਰ, ਬੇਸਿਕ ਚੀਜ਼ਾਂ ਕਰਨ ਵਾਸਤੇ ਵੀ ਆਪਾਂ ਜੇ ਆਪਣੇ ਨੌ ਏਡੇੇ ਉਹ ਕਿਸੇ ਕੰਮ ਦੇ ਹੈ ਹੀ ਨਹੀਂ।
ਨਹੀਂ ਹੈਗੇ ਤਾਂ ਨਹੀਂ ਗੇ, ਪਰ ਨਾ ਇਹ ਮੇ ਮਤਲਬ ਮੈਂ ਵੀ ਇਹੋ ਜਿਹ ਜਿ ਹੀਏ ਥੋੜਾ ਸੋਚਦੀ ਆ ਇਹਦੇ ਬਾਰੇ ਪਰ ਜਦੋਂ ਵੱਧ ਜਾਂਦੇ ਨੇ ਨਾ ਫੇਰ ਮੈਂ ਵੱਧ ਲੈਣ ਦਿੰਦੀ ਹਾਂ। ਕਿਉਂਕਿ ਕਿ ਮੈਨੂੰ ਹੱਦਾ ਕਿ ਮਾੜੀ ਨੋ ਨਾ ਨੇਲ ਪੋਲਿਸ਼ ਲਾ ਕੇ ਦੇਖਣਾ ਕਿਵੇਂ ਲੱਗਦੇ ਨੇ ਤੇ ਹੁਣ ਜੇ ਟੁੱਟ ਜਾਣ ਤਾਂ ਮੈਨੂੰ ਇਹਂ ਵੀ ਨੀ ਹੁੰਦਾ ਕਿ ਹਾਏ ਟੁੱਟ ਗਿਆ ਜਿਵੇਂ
ਮੈਂ ਫਿਰ ਇਹਨਾਂ ਨੂੰ ਨਾ ਫੀਲਿੰਗ ਕਰਕੇ ਐਨ ਪ੍ਰੋਪਰ ਸਹੀ ਕਰ ਦੇਨੀ ਆ। ਫੇਰ ਨਹੀਂ ਟੇਡੇ ਮੇਡੇ ਜੇ ਤਾਂ ਬੁਰੇ ਲੱਗਦੇ ਨੇ, ਇੱਕ ਮੇਰੇ ਪੈਰਾਂ ਦੇ ਨੋ ਮੈਂ ਬੂਟ ਪਾਉਣੀ ਆ ਨਾ ਬੂਟਾਂ ਕਰਕੇ ਉਹ ਮੇਰੇ ਨੋਹ ਨਾ ਵੱਧ ਜਾਂਦੇ ਨੇ ਫੇਰ ਨਾ ਉਹ ਟੇਢੇ ਮੇਢੇ ਹੋ ਜਾਂਦੇ ਨੇ ਇੰਨੇ ਬੁਰੇ ਲੱਗਦੇ ਨੇ, ਫਿਰ ਮੈਨੂੰ ਪੱਟਣੇ ਪੈਂਦੇ ਨੇ ਬਸ ਫਿਰ ਉਹ ਚੀਜ਼ ਆ ਨਹੀਂ ਫਿਰ ਇਹਨੂੰ ਵੱਧ ਦੇ ਹੀ ਨਹੀਂ ਹੈਗੇ ਉਹ ਮਤਲਬ ਉਹ ਵੱਧ ਜਾਂਦੇ ਨੇ ਉਹ ਨਾ ਟੇਡੇ ਮੇਡੇ ਜ ਹੋ ਜਾਂਦੇ ਨੇ ਬੂਟ ਪਾਉਣ ਕਰਕੇ ਇਹ ਚੀਜ਼ ਤਾਂ ਤੁਹਾਡੇ ਨਾਲ ਵੀ ਹੁੰਦੀ ਹੋਊਗੀ।
ਨਹੀਂ ਮੈਂ ਸ਼ੂਜ ਬਹੁ ਬੂਟ ਤਾਂ ਬਹੁਤ ਘੱਟ ਪਾਉਂਦੀ ਹਾਂ ਵਾਂ ਕਿਉਂਕਿ ਮੇਰੇ ਵੱਜ ਜਾਂਦੇ ਆ। ਤੇ ਉਹ ਪਾਉਣ ਨਾਲ ਵੈਸੇ ਪਾਉਣੇ ਚਾਹੀਦੇ ਪਰ ਟੈਨ ਹੈ ਨਾ ਜਿਹੜਾ ਉਹ ਵੀ ਚੜ ਜਾਂਦਾ ਪੈਰਾਂ ਦੇ ਤਾਂ ਮੇਰੇ ਤਾਂ ਪੈਰ ਦੇ ਵੀ ਤਿੰਨ ਚਾਰ ਰੰਗ ਇਕੱਠੇ ਨੇ ਵਿੱਚੋਂ ਉੱਦੇ ਚਿੱਟੇ ਨੇ ਅੱਗੇ ਸਾਂਵਲੇ ਜਿਹੇ ਨੇ ਪਿੱਛੋਂ ਕਾਲੇ ਨੇ ਐਂਵੇਂ ਦੇ ਆ। ਮਤਲਬ ਧੁੱਪ ਚ ਕਿਉਂਕਿ ਉਹ ਜਿਹੀ ਫਲੈਟ ਪਾਉਣੀ ਹ ਉਹੋ ਜਿਹੀ ਕੋਈ ਹੀਲ ਟਾਈਪ ਹੋਵੇ ਜਾਂ ਕੋਈ ਚੱਪਲ ਸੈਂਡਲ ਪਾਉਦੀ ਆ। ਵੀ ਜਿਹੜੇ ਮੇਰੇ ਏਡੀਆਂ ਦੇ ਹਡ ਕਿਉਂਕਿ ਅੱਡੀਆਂ ਤੇ ਜਿਹੜੀ ਚੀਜ਼ ਵੱਜ ਜਾਂਦੀ ਐ ਨਾ ਮੇਰੇ ਉਹ ਫਿਰ ਨਾ ਜ਼ਖ਼ਮੀ ਹੀ ਕਰ ਦਿੰਦੀ ਹੈ ਦੋ ਤਿੰਨ ਚਾਰ ਦਿਨ ਰਹਿੰਦੇ ਰਹਿੰਦਾ ਉਹ ਮਾੜਾ ਜਿ ਵਿੱਚ ਕੋਈ ਛੂ ਛੋ ਹੋਜੇ ਨਾਂ ਤੋਂ ਜਾਨ ਨਿਕਲ ਜਾਂਦੀ ਹੈ ਬਹੁਤ ਅੱਗੇ ਵੀ ਇਹ ਹੁੰਦਾ ਮਤਲਬ ਜੇ ਅੱਗੇ ਕੋਈ ਆਪਾਂ ਜਿਵੇਂ ਚੱਪਲ ਪਾਦਿ ਆ ਚੱਪਲ ਆਪਣੇ ਅੰਗੂਠੇ ਦੇ ਵੀ ਲਗ ਜਾਂਦੀ ਐ ਨਾ ਉੱਥੇ ਵੀ ਮੇਰੇ ਹੱਜ ਵੀ ਹੈਗਾ ਨਿਸ਼ਾਨ ਫੇਰ ਖਮ ਉਹਦਾ ਤਾਂ ਕਰਕੇ ਮੈਂ ਚੂਸ ਪਾਉਂਦੀ ਹੀ ਨ ਬ ਸਕੂਲ ਟਾਈਮ ਜਿਹੜੇ ਪਾ ਲੇ ਪਾ ਲਏ ਕੁੜੀਆਂ ਵਾਲੇ ਉਸ ਤੋਂ ਬਾਅਦ ਸ਼ੂਜ ਪਾਏ ਨਹੀਂੀ ਜਾਂਦੇ ਹਾਲਾਂਕਿ ਪਾਉਣੇ ਚਾਹੀਦੇ ਆ ਪਰ ਪਾਏ ਨਹੀਂੀ ਜਾਂਦੇ
ਸੁਸਥਾ ਪਾਉਣੇ ਬਹੁਤ ਜ਼ਰੂਰੀ ਨੇ
ਔਰ ਬਾਕੀ ਨੰਗੇ ਪੈਰ ਵੀ ਤੁਰਨਾ ਚਾਹੀਦਾ ਬਈ ਨੰਗੇ ਪੈਰ ਵਗੈਰਾ ਜਿਵੇਂ ਅੱ ਕੱਲ੍ਹ ਆਪਣੇ ਆਪਦ ਤਾਂ ਗੰਦੀਆਂ ਹੋ ਰਹੀਆਂ ਨੇ ਨੰਗੇ ਪੈਰ ੋੜਨਾ ਹੀ ਬੰਦ ਹੋ ਗਿਆ ਤੇ ਕੁੱਛ ਨੰਗੇ ਪ ਤੁਰ ਕੇ ਨਾ ਹਾਂ ਉਹ ਪੈਰ ਵੀ ਦੁਖਦੇ ਆ ਪਤਾ ਨੀ ਕਿਉਂ ਇਏਡੀਆਂ ਬਹੁਤ ਦੁਖਣ ਲੰਘਗਦੀਆਂ ਮੇ ਨੰਗੇ ਪੈਰ ਤੁਰ ਕੇ ਪਰ ਆਪਣਾ ਸਰਫੇਸ ਵੀ ਵਧੀਆ ਹੋਣਾ ਚਹੀਦਾ ਚਾਹੀਦਾ ਨਾ ਹਾਰਡ ਨਹੀਂ ਹੋਣਾ ਚਾਹੀਦਾ ਸਖ਼ਤ ਨਹੀਂੀ ਹੋਣਾ ਚਾਹੀਦਾ ਘਾਹ ਤੇ ਤੁਸੀਂ ਕਹਿ ਰਹੇ ਹੋ ਅਹ ਪੈਦਲ ਚੱਲਣਾ ਇਹ ਤਾਂ ਬਹੁਤ ਹੀ ਵਧੀਆ ਗੱਲ ਆ ਨਾਲੇ ਸਵੇਰੇ ਸਵੇਰੇ ਬੰਦੇ ਨੇ ਜੇ ਕੀਤੀ ਹੋਵੇ ਤਾਂ ਉਹੂੰ ਕੋਈ ਅੱਖਾਂ ਦਾ ਉਹਦੀਆਂ ਅੱਖਾਂ ਵੀ ਠੀਕ ਹੋ ਜਾਣਗੀਆਂ ਇਹਦੇ ਨਾਲ
ਘਾਹ ਤੇ ਤਾਂ ਸਾਰੇ ਤੁਰਦੇ ਨੇ ਮਤਲਬ ਸਾਡੇ ਤ ਉਰੇ ਘਾਹ ਹੈ ਨੀ ਨਾ
ਹਮ ਤੇ ਅਸੀਂ ਪੱਟ ਵੀ ਦਿੰਦੇ ਹੁੰਦੇ ਨਾ ਜਦੋਂ ਆਉਂਦਾ ਕਿਉਂਕਿ ਉਹ ਜ਼ਰੂਰੀ ਤਾਂ ਹੁੰਦਾ ਨੀ ਉਹ ਕੀ ਰੱਖਦੇ ਹੋ
ਘਾਹ ਸਾਡੇ ਖੱਬਲ ਹੈ ਖੱਬਲ ਚ ਤਾਂ ਤੁਰਨਾ ਬਹੁਤ ਗ਼ਲਤ ਹੈ ਕਿਉਂਕਿ ਉਹ ਘਾਹ ਅਲੱਗ ਚੀਜ਼ ਹੈ ਘਾਹ ਤਾਂ ਦੂਜਾ ਹੁੰਦਾ ਹੈ ਜੋ ਪਾਣੀ ਦੀ ਮੋਟਰ ਦੇ ਕੋਲ ਉੱਗਦਾ ਹੈ ਜਾਂ ਫਿਰ ਪਾਣੀ ਦੀ ਉਹਦੇ ਕੋਲ ਜਾਂ ਫੇਿਰ ਆਪਾਂ ਕੋਈ ਬਾਗ਼ ਲਾ ਲਈਏ ਉੱਥੇ ਉਹ ਵਧੀਆ ਰਹਿੰਦਾ ਜਿੱਥੇ ਨਾ ਆਪਾਂ ਜਿਵੇਂ ਝੂਲਾ ਲਾ ਲਈਏਸੀਂ ਹੁਣ ਝੂੱਲਾ ਲਾਵਾਂਗੇ ਉਰੇ ਝੂਲਾ ਲੋਹੇ ਦਾ ਪੂਰਾ ਉਪਰ ਜੋ ਟੁੱਟੇ ਨਾ ਉਹਨੂੰ ਰੱਖ ਕੇ ਨਾ ਤੇ ਘਰ ਰੱਖ ਕੇ ਬਸ ਉਹ ਉੱਥੇ ਵਧੀਆ ਰਹਿੰਦਾ
ਖੀ ਜ ਨੇ
ਹਮ ਅੱਛਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਫੇਿਰ ਜਿਹਨਾਂ ਦੇ ਲ ਖੁਾ ਵਿਹੜਾ ਹੋਵੇ ਨਾ ਉਹ ਕਰ ਲੈਂਦੇ ਨੇ ਭੀੜੇ ਘਰਾਂ ਦੇ ਵਿੱਚ ਤਾਂ ਗੱਡੀ ਦੀ ਪਾਰਕਿੰਗ ਮਸਾਂ ਹੁੰਦੀ ਆ
ਅੱਛਾ ਜੀ
ਹੋਰ
ਪਰ ਫੇਿਰ ਵੀ ਕੋਈ ਗੱਲ ਨਹੀਂੀ ਮਤਲਬ ਇਹਨਾਂ ਦਾ ਕੀ ਬਾਕੀ ਕਰਦੇ ਤੁਸੀਂ ਵੀ ਉਹਗਾ ਵਗੈਰਾ ਕੋਈ ਵਿਆਹ
ਹਾਂ ਯਾਰ ਜੀ ਕਰਦਾ ਬਹੁਤ ਕਰਨ ਦਾ ਯੋਗਾ ਨਾ ਬਹੁਤ ਇਫੈਕਟਿਵ ਹੈ ਸੱਚੀ ਦੱਸਣ ਤਾਂ
ਬਹੁਤ ਜਿਆਦਾ ਬਾਈ ਬਹੁਤ ਜ਼ਿਆਦਾ ਅਸਰਦਾਇਕ ਆ
ਬਟ ਉਹਦੇ ਲਈ ਨਾ ਕੋਈ ਗੁਰੂ ਹੋਣਾ ਚਾਹੀਦਾ ਸਟ੍ਰਿਕਟ ਆਪ ਤਾਂ ਕੌਣ ਕਰਦਾ ਆਪ ਉੱਠ ਕੇ ਤੁਹਾਡੇ ਸ ਬੰਦੇ ਕਰ ਸਕਦਾ ਇੱਕ ਦਿਨ ਕਰੂੰਗੀ ਯੋਗਾ ਦੂਜੇ ਦਿਨ ਮੈਂ ਉੱਠਣਾ
ਨਾ ਉਹ ਤਾਂ ਹੈ ਬਈ ਪਤਾ ਕੀ ਆ ਐਂ ਤਾਂ ਆਲਸ ਛੱਡ ਨਾ ਬੰਦੇ ਨੂੰ ਨਾ ਇੱਕ ਦੋ ਵਾਰੀ ਤੁਸੀਂ ਹਫ਼ਤਾ ਵੀ ਆਪਣੇ ਆਪ ਨੂੰ ਸਮਝਾ ਲਿਆ ਨਾ ਕਿ ਕਰਨਾ ਮੈਂ ਕਰਨਾ ਫਿਰ ਉਹ ਹਫ਼ਤੇ ਦੇ ਤੁਸੀਂ ਅੱਠਵੇਂ ਦੇ ਤੁਸੀਂ ਐਂ ਨੀ ਕਹੋਗੇ ਵੀ ਨਹੀਂ ਅੱਜ ਆਦਾ ਸਾਰਾ ਫਿਰ ਦਿਕਣ ਲੱਗੇ ਤੁਹਾਡਾ ਜੀਅ ਕਰਿਆ ਵੀ ਕਰਾਂ ਪਰ ਜੇ ਆਪਾਂ ਨਾ ਸ਼ੁਰੂ ਹੀ ਨੀ ਨਾ ਆਪਾਂ ਕੀਤਾ ਫਿਰ ਉੱਥੇ ਆਪਾਂ ਔਖੇ ਹੋ ਜਾਣੇ ਨਾ ਉਹ ਚੀਜ਼ ਕੰਮ ਮਤਲਬ ਖਰਾਬ ਵੀ ਕਰ ਜਾਂਦੀ ਆ ਤੇ ਜੇ ਆਪਾਂ ਸ਼ੁਰੂਆਤੀ ਹੀ ਤਾਂ ਕਰੀਏ ਫਿਰ
ਹੂ ਚਲੋ ਕੋਈ ਗੱਲ ਨੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ